ਹਾਂਜੀ, ਬਸ ਵਦੀਆ ਹੈ, ਤੁਸੀਂ ਕਿੰਨੀ ਚੋਰ ਆ ਰਾ ਐ।
ਹਾਂਜੀ-ਹਾਂਜੀ, ਬਸ ਇੱਕ ਮਿੰਟ ਦੇਖੋ
ਹਾਂ, ਹਾਂਜੀ ਹੋਰ ਠੀਕ ਹੈ।
ਹਾਂਜੀ, ਹੋਰ ਦੱਸੋ? ਬਸ ਜੀ ਬਸ ਮੈਂ ਨਾ, ਕਿਚਨ ਦੇ ਵਿੱਚ ਸੀਗੇ ਬ ਬੱਚਿਆਂ ਲਈ, ਕੁਛ ਹੈਲਥੀ ਬਣਾਣ ਦਾ
ਅੱਛਾ, ਹਾਂਜੀ ਚਲੋ ਇਹ ਵੀ ਗੱਲ ਠੀਕ ਐ, ਵਰਨਾ ਜੀ ਦੇਖੋ ਅੱਜ-ਕੱਲ ਤੋਂ ਅ ਫਾਸਟ ਫੂਡ ਦਾ ਹੀ ਤਰ੍ਹਾਂ ਹੋ ਗਿਆ ਬੱਚੇ ਨੂੰ, ਅੱਜ ਕੱਲ੍ਹ ਸੋਚਦੇ ਆ ਬੱਚੇ ਜਲਦੀ ਮਿਲ। ਜਾਵੇਗਾ ਤੇ ਬਾਹਰ ਸੇ ਹੀ ਲੈ ਲੈਂਗੇ
ਬਸ ਇਹੀ ਹੈ ਨਾ ਕਿ ਫਾਸਟ ਫੂਡ ਇੱਕ ਆਪਾਂ ਨੂੰ ਰੈਡੀ ਟੂ ਈਟ ਮਿਲ ਜਾਂਦਾ ਕਿ ਆਪਾਂ ਨੂੰ ਬਣਿਆ ਬਣਾਇਆ ਥੋੜ੍ਹਾ ਆਪਣੇ ਵਰਗਿਆ ਵੀ ਆਲਸਪਣ ਕਰ ਜਾਂਦੀਆਂ ਨੇ, ਕਿ ਚੱਲ ਬੱਚਿਆਂ
ਬਿਜ਼ੀ ਟਾਈਮ ਵਿੱਚ ਹਰ ਬੰਦਾ, ਇਹੀ ਸੋਚਦਾ ਹੈ, ਕਿ, ਕਹਾ ਜਲਦੀ ਮਿਲੇ ਬਾਹਰ ਟੇਸਟੀ ਮਿਲ ਜਾਂਦਾ ਹੈ ਤੇ ਜਲਦੀ, ਅਤੇ ਵੀ ਜ਼ਿਆਦਾ ਟਾਈਮ ਵੀ ਬਚ ਜਾਂਦਾ ਹੈ।
ਹਾਂਜੀ, ਹਾਂਜੀ, ਪਰ
ਕਿੰਨੇ ਨੁਕਸਾਨ ਹੁੰਦੇ ਹੈ।
ਸਹੀ ਗੱਲ ਹੈ, ਬਹੁਤ ਜ਼ਿਆਦਾ ਨੁਕਸਾਨ ਹੁੰਦੇ ਹੈ, ਪਰ ਮੈਂ ਤਾਂ ਨਾ ਇਹੀ, ਕੋਸ਼ਿਸ਼ ਕਰਦੀ ਹਾਂ ਕਿ ਆਪਦੇ ਬੱਚਿਆਂ ਨੂੰ ਨਾ, ਰੋਜ਼ ਘਰ ਦਾ ਕਿਉਂਕਿ ਸ਼ਾਮ ਨੂੰ ਬੱਚਿਆਂ ਦਾ ਦਿਲ ਕਰਦਾ ਹੀ ਹੈ। ਕੁਛ ਨਾ ਕੁਛ ਵਧੀਆ ਖਾਣ ਨੂੰ ਮਿਲੇ, ਸਨੈਕਸ ਮਿਲਣ ਤੇ, ਮੈਂ ਘਰੇ ਹੀ ਬਣਾਉਣ ਦੀ ਕੋਸ਼ਿਸ਼ ਕਰਦੀ। ਦੀਆਂ ਕਦੇ ਜਿਵੇਂ ਆਪਾਂ ਅ ਬਣਾ ਤੇ ਵੇਸਣ ਦਾ, ਪੂੜਾ ਬਣਾ ਤਾ ਕਦੇ ਮੈਂ ਇਡਲੀ ਬਣਾ ਦਿੰਦੀ ਹਾਂ, ਕਦੇ ਮੈਂ ਪੁਲਾਵ ਬਣਾ ਦਿੰਦੀ ਹਾਂ, ਕਿ ਚਲੋ ਬੱਚੇ ਖੁਸ਼ ਹੋ ਜਾਂਦੇ ਆ।
ਲੇਕਿਨ ਬੱਚੇ ਨੂੰ ਜ਼ਿਆਦਾਤਰ ਤਾਂ ਬਾਹਰ ਦਾ ਹੀ ਪਸੰਦ ਆਉਦਾ ਹੈ, ਜੈਸੇ ਫਾਸਟ ਫੂਡ, ਦਾ ਸਭ ਤੋਂ ਵੱਧਾ ਫਾਇਦਾ ਹੈ ਕਿ ਜਲਦੀ ਮਿਲ ਜਾਂਦਾ ਤੇ, ਔਫਿਸ ਜਾਓ ਸਕੂਲ ਕਾਲਜ ਤੋਂ ਬਾਅਦ ਜਦੋਂ ਵੀ ਟਾਈਮ ਨੀ ਹੁੰਦਾ ਹੈਗਾ, ਬੱਚੇ ਬਾਹਰ ਸੇ ਖਾ ਲੈਂਦੇ ਆ, ਫਾਸਟ ਫੂਡ ਇੰਨਾ ਕੀ ਓਸ਼ਨ ਹੋ ਗਿਆ, ਅੱਜ ਕੱਲ੍ਹ ਤਾਂ ਬਹੁਤ ਹੀ।
ਹਾਂਜੀ, ਈ ਸੀ ਦੇ ਹਾਂ, ਉਹ ਤਾਂ, ਤੁਹਾਡੀ ਗੱਲ ਬਿਲਕੁਲ ਠੀਕ ਹੈ ਏ ਸੀ ਦੇ ਨਾਲ ਨਾਲ ਇਹ ਦੇਖੋ ਆਪਾਂ ਨੂੰ ਖ਼ਰਾਬ ਕਿੰਨਾ ਕਰਦਾ ਉਹਨਾਂ ਨੇ ਜਿਹੜਾ ਤੇਲ ਵਰਤਣਾ ਹੁੰਦਾ ਹੈ ਉਹ ਤੇਲ ਕਿੰਨਾ, ਪੁਰਾਣਾ ਹੋ ਜਾਂਦਾ ਦੇਖੋ ਕਿਸੇ ਚੀਜ਼ ਨੂੰ ਵਾਰ ਵਾਰ ਆਪਾਂ ਉਹਨੂੰ ਵਰਤੋਂ ਚ ਲਿਆਦੇ ਹਾਂ ਤੇ ਉਹ ਇੱਕ ਜ਼ਹਿਰ ਦੇ ਬਰਾਬਰ ਬਣ ਜਾਂਦੀ ਹੈ।
ਹਾਂਜੀ, ਇਹ ਵੀ ਗੱਲ ਸਹੀ ਹੈ। ਦੇਖੋ ਜੀ ਅੱਜ ਕੱਲ੍ਹ ਤੋਂ ਬੜੋ ਨੂੰ ਵੀ ਪੀਜ਼ਾ ਬਰਗਰ ਨੂਡਲਸ ਤੇ ਮੋਮੋਸ ਹੋ ਗਏ ਸਭ ਨੂੰ ਪਸੰਦ ਆਉਂਦੇ ਹੈ ਖ਼ਾਸ ਕਰ ਬੱਚੇ ਨੂੰ ਤਾਂ ਆਂ ਤਾਂ ਹੀ ਹੈ ਲੇਕਿਨ, ਕਵੀ ਕਵੀ ਨਾ ਬੱਚੋਂ ਦਾ ਵੀ ਮੂੰਡ ਬੜੋ ਦਾ ਵੀ ਮੂੰਡ ਹੋ ਜਾਂਦਾ ਹੈ। ਖਾ ਲੈਂਦੇ ਆ ਫਾਸਟ ਫੂਡ ਚਲੋ ਠੀਕ ਹੈ ਖਾ ਲੈਂਦੇ ਆ ਮੰਥ ਮੈਂ ਇੱਕ ਵਾਰੀ ਖਾ ਲਾ ਵੇ ਜਾਂ ਫਿਰ ਬਸ ਦੋ ਵਾਰੀ ਹੋ ਗਿਆ। ਰੋਜ਼ ਰੋਜ਼, ਤੋਂ ਜੀ ਨੁਕਸਾਨ ਹੁੰਦਾ ਹੈ, ਫਿਰ।
ਹਾਂ, ਨਹੀਂ ਨਹੀਂ, ਚਲੋ ਕਦੇ ਕਦਾਈ ਤਾਂ ਖਾਧਾ ਵਧੀਆ ਵੀ ਲੱਗਦਾ। ਤੇ ਪਰ, ਰੋਜ਼ ਰੋਜ਼, ਖਾਵਾਂਗੇ ਤਾਂ ਬੱਚਿਆਂ ਦੇਖੋ ਲੀਵ ਲਿਵਰ ਵੀ ਕਿੰਨੇ ਖਰਾਬ ਹੋ ਜਾਣਗੇ ਮੋਟਾਪਾ ਆਉਣ ਲੱਗ ਜਾਏਗਾ, ਤੇ ਫਿਰ ਪੇਟ ਦੀਆਂ। ਕਿੰਨੀਆਂ ਬਿਮਾਰੀਆਂ ਲੱਗ ਜਾਣਗੀਆਂ, ਤੇ ਡਾਕਟਰ ਕੋਲ ਤਾਂ ਜਾਂਦੇ ਪਹਿਲਾਂ ਹੀ ਉਹ ਇਹ ਗੱਲ ਕਹਿੰਦੇ ਕਿ ਇਹਨਾਂ ਦਾ ਫਾਸਟ ਫੂਡ ਜੰਕ ਫੂਡ ਸਾਰਾ ਕੁਛ ਬੰਦ ਕਰਾਓ।
ਹਾਂਜੀ, ਲੇਕਿਨ ਅੱਜ ਕੱਲ੍ਹ ਜੀ ਦੇਖੋ ਫਾਸਟ ਫੂਡ ਈਜ਼ਲੀ ਅਵੇਲੇਬਲ ਹੁੰਦਾ ਹੈ ਹਰ ਗਲੀ ਵਿੱਚ ਮਿਲ ਜਾਂਦਾ ਹੈ ਮਾਰਕੀਟ ਚਲੇ ਜਾਓ ਤੁਸੀਂ ਤਾਂ ਦੋ ਦੋ ਅ ਦੋ ਦੋ ਮਿਲਕੇ ਗੈਪ ਵਿੱਚ, ਹਰ ਇੱਕ ਸਟੋਲ ਆਉਂਦਾ ਹੈ, ਤੇ ਜੀ ਵੀ ਲਲਚਾਂਦਾ ਹੈ ਕਿ ਚਲੋ, ਖਾ ਲੈਂਦੇ ਹੈ ਬੰਦਾ ਅਟਰ੍ਰੈਕਟ ਹੋ ਜਾਂਦਾ ਹੈ।
ਹਾਂਜੀ, ਉਹ ਤਾਂ ਹੈ ਹੀ ਹੁਣ ਤਾਂ ਦੇਖੋ ਜੀ ਸਕੂਲ ਦੇ ਵਿੱਚ ਵੀ ਨਾ, ਟੀਚਰਸ ਨੇ ਬੱਚਿਆਂ ਦੇ, ਉਹ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝਾ ਕੇ ਭੇਜਦੇ ਆ ਕਿ ਹੈਲਥੀ ਫੂਡ ਤੁਹਾਡੇ ਵਾਸਤੇ ਕਿੰਨਾ ਚੰਗਾ ਹੈ‌। ਤੁਸੀਂ ਫਰੂਟ ਖਾਓ, ਤੁਸੀਂ ਘਰ ਦਾ ਬਣਿਆ ਖਾਣਾ ਖਾਓ। ਤੇ ਜਿਹੜਾ ਜੰਕ ਫੂਡ ਆ ਉਹ ਤੁਹਾਡੇ ਪੇਟ ਦੇ ਵਿੱਚ ਉਹ ਐਕਟੀਵਿਟੀ ਰਾਹੀਂ ਬੱਚਿਆਂ ਨੂੰ ਦੱਸਦੇ, ਕਿ ਜੰਮ ਜਾਂਦਾ ਹੈ, ਨੇ ਜਿਵੇਂ ਮੈਗੀ ਖਾ ਲਈ ਬੱਚਿਆਂ ਨੇ ਉੱਤੋਂ ਪਾਣੀ ਪੀ ਲਿਆ ਮੈਗੀ ਤਾਂ ਇੰਨੀ ਕੁ ਨੁ ਨੁਕਸਾਨਦਾਇਕ ਹੋ ਜਾਂਦੀ ਹੈ ਕਈ ਵਾਰ,
ਪਾਣੀ ਪੀ ਲੈਂਦੇ ਨੇ ਬੱਚੇ ਤਾਂ ਜ਼ਿਆਦਾ ਨੁਕਸਾਨ ਹੁੰਦਾ।
ਹਾਂ, ਤੇ ਪਰ ਐਵੇਂ ਏਨਾ ਕਿ, ਅੱਜ ਬੱਚੇ ਅਧਿਆਪਕ ਜਿਹੜਾ ਸਕੂਲਾਂ ਦੇ ਵਿਚ ਕਿਨੇ ਚੰਗਾ ਕੰਮ ਕਰਾਰੇ ਕਿ ਬੱਚਿਆਂ ਨੂ ਚੰਗੀ ਤਰਾਂ ਅਵੇਅਰ ਕਰ ਰਿਹਾ, ਕਿ ਤੁਸੀਂ ਹੈਲਥੀ ਫੂਡ ਈ ਖਾਨਾ, ਫੇਰ ਓਹੀ ਗੱਲਾਂ ਬੱਚ ਬੱਚੇ ਘਰੇ ਆ ਕੇ ਵੀ ਆਪਾਂ ਨੂੰ ਦੱਸਦੇ ਐ, ਫੇਰ ਮਨ ਨੂੰ ਸੰਤੁਸ਼ਟੀ ਹੁੰਦੀ ਐ, ਕਿ ਬੱਚਾ ਕੁਛ ਨਵਾਂ ਸਿ ਕੇ ਆ ਰਿਹਾ, ਤੇ ਚੰਗਾ ਸਿੱਖ ਕੇ ਆ ਰਿਹਾ।
ਦੇਖੋ ਜੀ ਫਾਸਟ ਫੂਡ ਵਿਚ ਤੇ ਜਾਦਾ ਓਏਲ ਹੁੰਦਾ, ਤੇ ਜਾਦਾ ਨਮਕ, ਫੇਰ ਬੱਚੋਂ ਨੂੰ ਸ਼ੂਗਰ ਹੋਨ ਦੀ ਐ ਜਾਂ ਫੇਰ ਬੱਚੋ ਕੀ ਸਿਹਤ ਬਿਲਕੁਲ ਹੀ ਚੰਗੀ ਨਈ ਰਹਿੰਦੀ ਓਈ ਖ਼ਰਾਬ ਹੋ ਜਾਂਦੀ ਏ, ਰੋਜ਼- ਰੋਜ਼ ਫਾਸਟ ਫੂਡ ਖਾਨੇ ਨਾਲ ਮੋਟਾਪਾ ਬੜ ਜਾਂਦੈ। ਪੇਟ ਦੀ ਪ੍ਰੋਬਲਮ ਇਤਨੀ ਹੋ ਜਾਂਦੀ ਐ, ਅੱਜ- ਕੱਲ ਬੱਚੇ ਕਹਿੰਦੇ ਨੇ ਮੰਮਾ ਪੇਟ ਵਿੱਚ ਦਰਦ ਹੋਂਦੈ। ਤੇ ਉਨਕੀ ਇਮਊਨਿਟੀ ਇਤਨੀ ਕਮ ਹੋ ਜਾਂਦੀ ਐ ਫਾਸਟ ਫੂਡ ਖਾਨੇ ਸੇ, ਤੇ ਬੱਚੇ ਜਲਦੀ- ਜਲਦੀ ਬੀਮਾਰ ਪੜਨੇ ਲਗਦੇ ਐਂ।
ਹਾਂਜੀ- ਹਾਂਜੀ, ਆਹੀ ਤੁਸੀਂ ਦੇਖਲੋ ਹੁਣ ਮੇਰਾ ਬੇਟਾ ਏ, ਜਿਹੜਾ ਸਕੂਲ ਜਾਂਦੈ। ਨਾਲ ਦੇ ਬੱਚੇ ਕੋਈ ਪਾਸਤਾ ਲਿਆਂਦਾ, ਕੋਈ ਮੈਗੀ ਲਿਆਂਦਾ, ਕੋਈ ਛੋਲੇ ਕੁਲਚੇ, ਕੁਛ ਵੀ ਜਿਵੇਂ ਫੇਰ ਮਾਂ ਮਾਵਾਂ ਨੂੰ ਸਵੇਰੇ- ਸਵੇਰੇ ਈਜ਼ੀ ਲੱਗਦੈ। ਪਰ ਮੈਂ ਉਹਨੂੰ ਘਰੇਂ ਹੀ ਸਮਝਾ ਕੇ ਭੇਜਦੀ ਆਂ। ਮੈਂ ਕਿਹਾ ਨਈ ਬੇਟੇ ਓ ਖਾ ਲੈਂਦੇ ਆ, ਪਰ ਆਪਾਂ ਤੁਸੀਂ ਓਹਨਾਂ ਨੂੰ ਵੀ ਰੋ ਰੋਕਿਆ ਕਰੋ, ਕਿ ਰੋਜ ਇਹ ਚੀਜ ਨੀ ਖਾਣੀ ਗੰਦੀ ਚੀਜ਼। ਕਿਉਂਕਿ ਬੱਚੇ ਤਾਂ ਦੇਖ ਕੇ ਮੰਗਨਗੇ ਨਾ, ਫੇਰ ਮੈਨੂੰ ਓਹਨਾਂ ਦਾ ਹੈਲਥ ਥੀ ਓਪਸ਼ਨ ਕੱਡ ਕੇ ਬੱਚੇ ਨੂੰ ਬਣਾ ਕੇ ਦੇਣਾ ਪੈਂਦਾ, ਹੁਣ ਕਈ ਵਾਰ
ਇਹੀ ਕਰਦੇ ਟਾਈਮ ਬੱਚ ਜਾਵੇਗਾ, ਤੇ ਬੱਚਿਆਂ ਨੂੰ ਫਾਸਟ ਫੂਡ ਦੇ ਦਿੰਦੇ ਨੇ, ਪਾਸਤਾ ਦੇ ਦਿਆ। ਤੇ ਮੈਗੀ ਬਣਾ ਕੇ ਦੇਤੀ, ਓਹੀ ਮੈਗੀ ਲੰਚ ਵਿੱਚ ਜਿਤਨਾ ਲੰਚ ਵਿੱਚ ਟਾਈਮ ਆਂਦਾ ਐ ਤੇ ਓਹ ਨਾ ਠੰਡੀ ਹੋ ਜਾਂਦੀ ਆ, ਫੇਰ ਬੱਚੇ ਪਾਨੀ ਪੀ ਲੈਂਦੇ ਨੇ।
ਹਾਂਜੀ-ਹਾਂਜੀ, ਨਈ-ਨਈ ਆਪਾਂ ਨੂੰ ਨਾ ਇਹ ਕੋਸ਼ਿਸ਼ ਕਰਨੀ ਪੈਣੀ ਐ, ਕਿਉਂਕਿ ਅੱਜ- ਕੱਲ੍ਹ ਦੇਖੋ ਹਰ ਇਕ ਨੂੰ ਬਿਮਾਰੀਆਂ ਮਿੰਟ ਦੇ ਵਿਚ ਲੱਗ ਜਾਂਦੀਆਂ, ਜੇ ਆਪਾਂ ਆਪਨੇ ਬੱਚਿਆਂ ਨੂੰ ਨਹੀ ਸੰਭਾਲਾਂਗੇ, ਤਾਂ ਦੇਖੋ ਕੌਣ ਸੰਭਾਲੇਗਾ ਨਾ। ਬਲਕਿ ਆਪਾਂ ਨੂੰ ਬੱਚਿਆਂ ਨੂ ਦੱਸਣਾ ਪਏਗਾ, ਕਿ ਕਿਹੜੀ ਚੀਜ ਆਪਣੇ ਵਾਸਤੇ ਹੈਲ ਥੀ ਐ ਕਿਹੜੀ ਚੀਜ ਨਈ ਹੈਲਥੀ, ਹੁਣ ਜਿਵੇਂ ਬੱਚੇ ਬਾਹਰੋਂ ਆਈਸ ਕਰ੍ਰੀਮਾਂ ਖਾ ਲੈਂਦੈ ਆ, ਬਾਹਰ ਵਾਲਾ ਸ਼ੇਕ ਪੀਂਦੇ ਐ, ਉਹਦੀ ਜਗ੍ਹਾਂ ਜੇ ਆਪਾਂ ਘਰੇ ਈ ਓਹਨਾਂ ਨੂੰ ਫਰੂਟ ਕਸਟਡ ਵਗੈਰਾ ਬਣਾ ਕੇ ਦੇ ਦੀਏ, ਦੇਖੋ ਕਿੰਨਾ ਹੈਲਥੀ ਐ, ਨਾਲੇ ਤਾਂ ਦੁੱਧ ਨਾਲ ਦੁੱਧ ਬੱਚੇ ਦੇ ਅੰਦਰ ਚਲਾ ਗਿਆ, ਨਾਲੇ ਫਰੂਟਸ ਚਲੇ ਗਏ, ਫਰੂਟਸ ਦੇ ਵਿਚ ਸਾਰੇ ਨਿਊ ਟਵੀਸਨਸ ਹੈਗੀਆ, ਤੇ ਬੱਚੇ ਨੂੰ ਦੇਖੋ ਕਿੱਥੇ ਪ੍ਰੋਬਲਮ ਆਏਗੀ ਨਾ, ਨਾਲੇ ਗਰਮੀ ਦੇ ਮੌਸਮ ਦੇ ਵਿਚ ਕਿੰਨਾ ਠੰਡਾ ਲਗ
ਹਾਂਜੀ, ਬ ਬੱਚੇ ਨੂੰ ਰਸਨਾ ਦਿਓ, ਤੇ ਓ ਆਰ ਏਸ ਦਿਓ ਪਾਨੀ ਵਿਚ ਮਿਲਾ ਕੇ, ਅੱਜ ਕੱਲ੍ਹ ਤੋ ਬ ਬੱਚਿਆਂ ਨੂੰ ਇੰਨੇ ਫਾਸਟ ਫੂਡ ਖਾ ਕੇ ਦਿਲ ਦੀ ਬਿਮਾਰੀਆਂ ਹੋਰੀ, ਤੇ ਡਾਈਬਿਟੀਜ਼ ਛੋ ਛੋਟੇ-ਛੋਟੇ ਬੱਚੇ ਨੂੰ ਬੀ ਪੀ ਦਾ ਰਿਸਕ ਬਣਦਾ ਐ।
ਹਾਂਜੀ-ਹਾਂਜੀ ਬਿਲਕੁਲ, ਆ ਸਾਡੇ ਨਾਲ ਦੇ ਪੜੋਸੀ ਹੈਗੇ, ਓਹ ਬੱਚਾ ਨਾ ਦੇਖ ਦੇਖੋ ਜੀ, ਸਾਰੇ ਹੀ ਓਹਨੂੰ ਮਨਾ ਕਰਦੇ ਆ, ਕਿ ਬੇਟੇ ਪੈਕਟ ਨਈ ਚੰਗੇ-ਨਈ ਚੰਗੇ ਹਲਾਂਕਿ ਪੇਰੈਂਟਸ ਨੂੰ ਵੀ ਪਤਾ ਹੁੰਦਾ, ਕਿ ਸਾਡੇ ਬੱਚੇ ਵਾਸਤੇ ਨਈ ਚੰਗੇ। ਆਹ ਕੱਲ੍ਹ ਪਰਸੋਂ ਦੀ ਗੱਲ ਐ, ਉਹਨੂੰ ਪੇਟ ਚ ਦ ਹਾਂ, ਪੇਟ ਚ ਦਰਦ ਹੋ ਗਿਆ, ਕਿਤੇ ਚੈਕ ਕਰਾਇਆ ਤੇ ਲੀਵਰ ਫੈ ਟੀ ਹੁਣ ਦੇਖੋ ਜੀ, ਫੇਰ ਪੇਰੈਂਟਸ ਚਿੰਤਾ ਕਰਦੇ ਐ, ਚਿੰਤਾ ਨਾਲ ਦੇਖ ਦੇਖੋ ਕੀ ਹੋਇਆ ਕਿ ਲੀਵਰ ਫੈਟੀ ਹੋ ਗਿਆ, ਹੁਣ ਓਹਦੀ ਦਵਾਈ ਚਲਦੀ ਏ, ਹੁਣ ਓਹ ਕਹਿੰਦੇ ਕਿ ਮੈਂ ਨਈ ਖਾਊਂਗਾ, ਓਹੀ ਗੱਲ ਨਾ ਜੇ ਮਾਪੇ ਪਹਿਲਾਂ ਈ ਸਮਝ ਲੈਣ ਇਸ ਗੱਲ ਨੂੰ, ਕਿ ਅਸੀਂ ਆਪਦੇ ਬੱਚਿਆਂ ਨੂੰ ਨਈ ਦੇਣਾ। ਤੇ ਅੱਜ ਏਨੀ ਪ੍ਰੋਬਲਮ ਨਈ ਆਂਦੀ।
ਦੇਖੋ ਅੱਜ- ਕੱਲ੍ਹ ਤੋ ਬਾਹਰ ਵਿਚ ਖਾਣੇ ਵਿਚ ਹਮੇ, ਹਮਨੂੰ ਪਤਾ ਨੀ ਹੋਂਦਾ, ਕਿ ਕੌਨਸਾ ਓਏਲ ਯੂਜ਼ ਕਰਦੇ ਆ ਕੌਣਸਾ ਨੀ, ਤੇ ਹੋਮ ਮੇਡ ਫੂਡ ਸਭ ਤੋਂ ਬੈਸਟ ਹੁੰਦਾ ਐ ਘਰ ਦਾ ਖਾਣਾ। ਧਿਆਨ ਨਾਲ ਵੀ ਬਣਾਇਆ ਜਾਂਦਾ ਐ, ਔਰ ਫਰੈਸ਼ ਕਲੀਨ ਔਰ ਹੈਲਦੀ ਹੁੰਦਾ ਐ। ਘਰਦੇ ਖਾਣੇ ਵਿੱਚ ਹਮ ਜਾਣਦੇ ਐ, ਕਿ ਹਮ ਨੇ ਕੌਣ ਸਾ ਤੇਲ ਯੂਜ ਕੀਤਾ ਐ, ਕੌਣ ਸਾ ਨਹੀਂ ਕੀ ਹਾਂ ਤੇ ਕੌਨ ਸਾ ਨਮਕ, ਮਿਰਚ ਯੂਜ ਕਿੰਤਾ ਹੈ।
ਹਾਂਜੀ-ਹਾਂਜੀ, ਉਹਦੇ ਵਿੱਚ ਤਾਂ ਦੇਖੋ ਨਮਕ ਵੀ ਨਾ ਕਿ ਮਤਲਬ ਇੰਨਾ ਜਾਦਾ ਪਾਇਆ ਹੁੰਦਾ ਐ ਕਿ ਤਾਂ ਹੀ ਲੋਕਾਂ ਨੂੰ ਬੀ ਪੀ ਦੀ ਪ੍ਰੋਬਲਮ, ਸ਼ੂਗਰ ਦੀ ਪ੍ਰੋਬਲਮ, ਕਿੱਥੇ ਸਕਿਨ ਦੀ ਪ੍ਰੋਬਲਮ ਲਿਵ ਵਰ ਫੈਟੀ ਹੋਣ ਲੱਗ ਗਿਆ ਲੀਵਰ ਟਰਾਂਸਪਲਾਂਟ ਹੋਈ ਜਾਂਦੇ ਐ, ਇਹ ਇਸੇ ਲਈ ਹੋ ਰਿਹਾ ਕਿ ਆਪਾਂ ਆਪ ਦਾ ਖਾਨਾ ਬਾਰ ਦਾ ਸ਼ੁਰੂ ਕਰ ਹੈਲਥੀ ਫੂਡ ਤਾਂ ਹੈਲਥੀ ਫੂਡ ਏ, ਜਿਨੇ ਆਪਾਂ ਨੂੰ ਸਾਰੇ ਨਿਊਟ੍ਰੀਸ਼ਨ ਦੇਣੇ ਐ, ਆਪਨੀ ਇਮਿਊਨਿਟੀ ਵਧਾਨੀ ਐ।
ਹਾਂਜੀ ਬਿਲਕੁਲ, ਹੋਮਮੇਡ ਫੂਡ ਓ ਡਾਇਜੈਸ਼ਨ ਨੂੰ ਸਟਰੋਂਗ ਕਰਦਾ ਐ, ਰੋਜ਼ ਘਰ ਦਾ ਖਾਨਾ ਖਾਣ ਨਾਲ ਬੋਡੀ ਐਕਟਿਵ ਰਹਿੰਦੀ ਐ ਔਰ ਇਮਿਊਨਿਟੀ ਸਟਰੋਂਗ ਹੋਂਦੀ ਹੈ। ਵੋ ਹੀ ਅਗਰ ਹਮ ਬਾਹਰ ਕਾ ਖਾਨਾ ਖਾ ਲੇ ਤੋ ਡਾਇਜੇਸ਼ਨ ਵੀ ਠੀਕ ਨਹੀਂ ਹੁੰਦਾ।
ਹਾਂ-ਹਾਂ ਨਹੀਂ, ਉਹ ਤਾਂ ਪੇਟ ਚ ਦਰਦ ਹੋਰ ਕਦੇ ਪੇ ਚ ਮਤਲਬ ਫੈਕਸ਼ਨ ਹੋ ਗੀ ਫੇਰ ਦੇਖੋ ਆਪਾਂ ਨੂੰ ਇਹ ਨਹੀਂ ਪਤਾ ਕਿ ਉਹ ਖਾਣਾ ਤਾਜ਼ਾ ਹੈ ਜਾਂ ਨਹੀਂ। ਤਾਜ਼ਾ ਤੇ ਜਿਹੜਾ ਆਪਾਂ ਘਰੇ ਮਾਵਾਂ ਨੇ ਖਾਨਾ ਬਨਾ ਕੇ ਦੇਨਾ, ਸੋ ਵਾਰ ਆਪਾਂ ਹੱਥ ਧੋਨੇ ਆਂ, ਚੀਜ਼ ਨੂੰ ਕਿੰਨੀ ਵਾਰ ਧੋ ਕੇ ਆਪਦੇ ਬੱਚੇ ਨੂੰ ਦੇਨੇ ਆਂ, ਉੱਥੇ ਥੋੜ੍ਹੀ ਏਨਾ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ। ਫਾਸਟ ਫੂਡ ਤਾਂ ਫਿਰ ਦੇਖੋ, ਉਹੀ ਹੈ ਨਾ ਫਾਸਟ ਦਾ ਮਤਲਬ ਹੈ ਜਲਦੀ ਬਨਨਾ ਜਿਹੜਾ ਆਪਾਂ ਨੂੰ ਬਨਿਆ ਬਨਾਇਆ ਮੇਲ ਜਾਨਾ।
ਹਾਂਜੀ ਐ ਈ, ਇਸੀ ਲਈ ਤੇ ਤਾਂ ਹੀ ਫਾਸਟ ਫ਼ੂਡ ਕਹਿੰਦੇ ਨੇ ਸਭ ਇਸਨੂੰ। ਜਲਦੀ ਬਨ ਜਾਂਦਾ ਵੋ ਤੋ, ਉਬਾਲ ਕੇ ਰੱਖ ਦੇਂਦੇ ਸਬ। ਇਨੂੰ ਕਿ ਬੰਦਾ ਆਵੇਗਾ ਤੇ ਬੰਦਾ ਮਾਂਗੇਗਾ ਤੇ ਫੇਰ ਨੂੰ ਹੀ ਕਰਕੇ ਦੇ ਦੇ ਦੇੰਗੇ।
ਹਾਂਜੀ ਹਾਂ ਜੀ ਏਦਾਂ ਈ
ਬਸ ਜੀ, ਦੇਖੋ ਜੀ ਹੋਮਮੇਡ ਫੂਡ ਤੋਂ ਇੱਕ ਨੁਕਸਾਨ ਬਸ ਯਹੀ ਹੈ ਜੀ ਤੇ ਥੋੜਾ ਟਾਈਮ ਲੱਗਦਾ ਹੈ ਜੀ। ਔਰ ਤੋ ਕੁਛ ਨੀ। ਤੁ ਬਿਜ਼ੀ ਲਾਈਫ ਵਿੱਚ ਹਰ ਰੋਜ਼ ਕੁਕਿੰਗ ਕਰਨਾ ਥੋੜ੍ਹਾ ਮੁਸ਼ਕਿਲ ਹੋ ਲੱਗਦਾ ਹੈ, ਜਿਸ ਤੋਂ ਕੋਈ ਕੰਮ ਕਰਦਾ ਹੈ। ਹਾਊਸ ਵਾਈਫ, ਬੋਸ ਘਰੋਂ ਵਿੱਚ ਹਾਊਸ ਵਾਈਫ ਨਹੀਂ ਹੋਂਦੀ ਤੇ ਔਫੀਸ ਜਾਂਦੀ ਹੈ, ਵਰਕਿੰਗ ਹਹੋਂਦੀ ਹੈ। ਤੋਂ ਉਹਨਾਂ ਨੂੰ ਥੋੜਾ ਟਾਈਮ ਲੱਗਦਾ ਲੇਕਿ ਕਿਨ ਅਗਰ ਵੋ ਮੈਨੇਜ ਕਰੇਗੀ ਤਾਂ ਓਨਾਂ ਨੂੰ ਵੀ ਠੀਕ ਲੱਗੇਗਾ।
ਬਿਲਕੁਲ ਸਹੀ ਗੱਲ ਐ ਜੀ, ਆਪਾਂ ਉਹ ਚੀਜ਼ਾਂ ਬਣਾ ਲਈਏ ਕਿ ਜਿੰਦੇ ਵਿੱਚ ਬੱਚੇ ਸਭ ਸਬਜ਼ੀਆਂ ਵੀ ਸਾਰੀਆਂ ਖਾਨ ਹੁਣ ਤੁਸੀਂ ਦੇਖੋ ਆਪਾਂ ਰੋਟੀ ਪੀਜ਼ਾ ਬਨਾਂਦੇ ਹਾਂ ਓਂਦੇ ਚ ਰੋਟੀ ਨਾਲ ਰੋ ਟੀ ਹੋ ਗੀ ਸਾਰੀਆਂ ਵੈਜੀਟੇਬਲ ਸਬਜ਼ੀਆਂ ਪਾ ਕੇ ਆਪਾਂ ਜਦੋਂ ਆਪਦੇ ਬੱਚਿਆਂ ਨੂੰ ਖਵਾਵਾਂਗੇ ਆਪਾਂ ਨੂੰ ਹੀ ਫ਼ਿਕਰ ਤਾਂ ਨਾ ਹੋਏਗਾ ਨਾ ਕਿ ਮੇਰਾ ਬੱਚਾ ਕੋਈ ਗੰਦੀ ਚੀਜ਼ ਖਾਂਦਾ ਪਿਆ।
ਹਾਂਜੀ, ਹਾਂਜੀ, ਹਾਂਜੀ ਐ ਵੀ ਗੱਲ ਬਿਲਕੁਲ ਠੀਕ ਐ ਜੀ, ਮੈਂ ਕਹਿ ਰਹੀ ਸੀ ਜੀ ਅ ਇਹ ਜ਼ਰੂਰੀ ਨਹੀਂ ਕਿ ਫਾਸਟ ਫੂਡ ਬਿਲਕੁਲ ਹੀ ਬੰਦ ਕਰ ਦਿੱਤਾ ਜਾਵੇ, ਪਰ ਇਹ ਜ਼ਰੂਰੀ ਹੈ ਜੀ ਕਿ ਫਾਸਟ ਫੂਡ ਕਬੀ ਕਬੀ ਖਾਏ ਜਾਵੇ ਤੇ ਰੋਜ਼-ਰੋਜ਼ ਨਹੀਂ।
ਹਾਂਜੀ। ਉਹ ਨਾ ਕਿ ਰੋਜ਼-ਰੋਜ਼ ਖਾਣਾ ਬਿਮਾਰੀਆਂ ਲੱਗਦੀਆਂ ਕਦੇ ਕਦਾਈ ਤਾਂ ਦੇਖੋ ਆਪਾਂ ਬ ਫੰਕਸ਼ਨ ਤੇ ਵੀ ਜਾਨਾ, ਵਿਆਹ ਸ਼ਾਦੀਆਂ ਤੇ ਵੀ ਜਾਨਾ, ਉੱਥੇ ਖਾਇਆ ਜਾਂਦਾ, ਆਪਾਂ ਇਹ ਸੋਹ ਨੀ ਦਿੰਦੇ ਦੇ ਅਸੀਂ ਬਿਲਕੁਲ ਨਹੀਂ ਖਾਂਦੇ, ਪਰ ਖਾਓ ਇੱਕ ਲਿਮਟ ਚ ਖਾਓ ਜਿਹੜੀ ਤੁਹਾਡੇ ਸਰੀਰ ਨੂੰ ਖ਼ਰਾਬ ਨਾ ਕਰੇ।
ਘਰ ਦੇ ਖਾਨੇ ਨੂੰ ਆਪਣੀ ਆਦਤ ਬਣਾਓ ਜੀ ਤੇ ਫਾਸਟ ਫ਼ੂਡ ਤੋਂ ਖੁਦ ਹੀ ਛੁੱਟ ਜਾਵੇਗਾ। ਫਾਸਟ ਫੂਡ ਨੂੰ, ਸਿਰਫ ਟ੍ਰੀ ਟ੍ਰੀਟ, ਐਜ਼ ਏ ਟ੍ਰੀਟ ਕਿਸੇ ਨੂੰ ਜ਼ਰੂਰਤ ਪੜ ਗਈ ਹੈ ਤੇ ਟ੍ਰੀਟ ਨੂੰ ਵਿੱਚ ਇਸਤੇਮਾਲ ਕਰੋ ਹੋਰ ਕੁਛ ਨਹੀਂ ਜੀ ਵਰਨਾ ਖਾਨਾ ਤੋਂ ਕਓ ਤੇ ਘਰ ਵਿੱਚ ਹੀ ਖਾਓ।
ਹਾਂਜੀ-ਹਾਂਜੀ, ਉਹ ਤਾਂ ਹੈ ਈ, ਚਲੋ ਬੱਚੇ ਕਦੇ ਪਾਰਟੀ ਕਰਨ ਜਾਂਦੇ ਐ ਕਦੇ ਦਿਲ ਕਰਦੈ ਆਪਾਂ ਦੇ ਦਿੰਨੇ ਆ, ਮੈਂ ਏ ਨੀ ਕੈਂਦੀ ਕਿ ਨਈ ਦੇਣਾ ਚਾ ਚਾਈਦਾ ਦੇ ਦੋ ਪਰ ਓ ਚੀਜ ਦੋ ਕੇ ਜੇੜੀ ਆਪਾਂ ਨੂੰ ਲੱਗੇ ਕਿ ਸਾਡੇ ਬੱਚੇ ਲਈ ਠੀਕ ਐ।
ਹਾਂਜੀ। ਦੇਖੋ ਜੀ ਏਈ ਗੱਲ ਏ ਜੀ ਘਰ ਵਿੱਚ ਮੈਂ ਏ ਖਾਨਾ ਅ, ਮੈਂ ਖਾਨਾ ਚਾਊਂਦੀ ਅ ਤ ਫਾਸਟ ਫੂੜ ਸਿਰਫ ਅ, ਜੀਬਾਂ ਨੂੰ ਖ਼ੁਸ਼ੀ ਦੇਂਦਾ ਏ।
ਹਾਂਜੀ।
ਪਰ ਹੋਮ ਮੇਡ ਫੂਡ ਪਰੀ ਬੋਡੀ ਨੂੰ ਸੇਹਤ ਤੇ ਤੰਦਰੁਸਤ ਰੱਖਦਾ ਏ।
ਹਾਂਜੀ। ਚਲੋ ਠੀਕ ਏ ਜੀ, ਤੁਆਡੇ ਨਾਲ ਗਾੱਲ ਕਾਰਕੇ ਮੈਨੂੰ, ਬੋਤ ਵਦੀਆ ਲੱਗੇਆ ਸਾਸੀ ਕਾਲ ਜੀ।